ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹੋਰ ਠੀਕ ਹੋ?
ਵਧੀਆ-, ਵਧੀਆ ਤੁਸੀਂ ਦੱਸੋ ਵੀਰ ਜੀ?
ਹੋਰ, ਕੀ ਕਰ ਰਹੇ ਸੀ?
ਬਸ ਮੈਂ, ਹਜੇ ਰੋਟੀ ਖਾਈ ਸੀ ਮੈਂ ਪਾਣੀ ਪੀਣ ਆਇਆ ਸੀ।
ਅੱਛਾ।
ਹਾਂਜੀ-ਹਾਂਜੀ ਤੁਸੀਂ ਕੀ ਕਰ ਰਹੇ ਸੀ?
ਨਾ ਬਸ, ਕੁੱਤਿਆਂ ਨੂੰ ਰੋਟੀ ਪਾਣ ਆਇਆ ਸੀ।
ਅੱਛਾ ਅੱਛਾ ਅੱਛਾ ਚਲੋ ਬੜਾ ਚੰਗਾ ਕਾਜ ਕਰਦੇ ਓ ਭਾਅ ਜੀ ਤੁਸੀਂ। ਹੋਰ ਦੱਸੋ।
ਹੋਰ।
ਹੈਲੋ
ਗਰਮੀ ਪੈ ਰਹੀ ਹੈ ਉੱਥੇ?
ਭਾਜੀ ਆਵਾਜ਼ ਨਹੀਂ ਆਂਦੀ ਪਈ ਤੁਹਾਡੀ। ਹੈਲੋ।
ਮੈਂ ਕਿਹਾ ਗਰਮੀ ਪੈ ਰਹੀ ਹੈ ਉੱਥੇ?
ਹਾਂਜੀ-ਹਾਂਜੀ
ਹੋਰ ਦੱਸੋ। ਮੀਂਹ ਭਾਜੀ ਆਇਆ ਸੀ ਕੱਲ ਰਾਤੀ ਆਇਆ ਸੀ ਅੱਜ ਤਾਂ ਨੀ ਆਇਆ ਪੂਰੇ ਦਿਨ ਚ।
ਤੁਹਾਡੇ ਇੱਥੇ ਆਇਆ ਏ?
ਹਾਂ
ਹੈਲੋ ਹੈਲੋ
ਹੈਲੋ
ਹਾਂ ਭਾਜੀ ਮੈਂ ਕਿਹਾ ਤੁਹਾਡੇ ਉੱਥ ਆਇਆ ਮੀਂਹ?
ਹੈਲੋ
ਤਿੰਨ-ਚਾਰ ਦਿਨਾਂ ਪਹਿਲੇ ਆਇਆ ਸੀ।
ਅੱਛਾ ਅੱਛਾ ਅੱਛਾ ਅੱਛਾ।
ਹਮ।
ਠੀਕ ਹੈ ਅਤੇ ਹੁਣ ਫਿਰ ਕੀ ਗਰਮੀ ਹੈਗੀ ਹੈ ਜਾਂ ਫਿਰ ਠੀਕ ਹੈ ਮੌਸਮ-
ਠੀਕ ਹੈ ਬਾਦਲ ਬਾਦਲ।
ਹਾਂਜੀ।
ਮੈਂ ਕਿਹਾ ਬਾਤ ਨੇ
ਅੱਛਾ-ਅੱਛਾ- ਅੱਛਾ।
ਤ ਫਰ
ਹੋਰ ਦੱਸੋ ਭਾਜੀ!
ਪੜ੍ਹਾਈ ਪੜ੍ਹੂਈ ਠੀਕ ਚੱਲਦੀ ਏ।
ਹਾਂਜੀ- ਹਾਂਜੀ ਪੜ੍ਹਾਈ ਠੀਕ ਚੱਲ ਰਹੀ ਹੈ। ਭਾਜੀ ਮੈਂ ਗੱਲ ਪੁੱਛਣੀ ਤੁਹਾਡੇ ਤੋਂ! ਹੈਲੋ। ਮੈਂ ਕਿਹਾ ਜਿਵੇਂ ਮੈਨੂੰ ਨਾ ਮੈਂ ਮੈਥਸ ਜਿਵੇਂ ਪੜ੍ਹਦਾ ਤੇ ਮੈ ਔਨਾ ਮੈਥਸ ਤਾਂ ਸਮਝ ਨਹੀਂ ਆਂਦੀ। ਤੇ ਮੈਂ ਸੋਚਦਾ ਪਿਆ ਅਸੀ ਮਤਲਬ ਮੈਂ ਟਿਊਸ਼ਨ ਲਾਵਾ ਮੈਂ ਟਿਊਸ਼ਨ ਲੱਗੀ ਨਹੀਂ ਹੈ ਅਜੇ। ਮੈਂ ਟਿਊਸ਼ਨ ਲਾਵਾਂ ਯਾ ਨਾ ਲਾਵਾਂ ਕੀ ਕਰਾ ਤੁਸੀਂ ਮੈਨੂੰ ਨਾ ਅਡਵਾਈਸ ਦਿਓ ਕੁਛ।
ਮੈਂ ਕਿਹਆ ਹੈਲੋ।
ਦੱਸੋ- ਦੱਸੋ ਪਾਜੀ।
ਮੈ ਕੇਯਾ ਮੈ ਕੀ ਐਡਵਾਈਜ਼ ਦੇਵਾ ਮੈਨੂੰ ਖੁਦ ਨੀ ਆਂਦੀ ਮੈਥ-
ਕਿਯਾ।
ਮੈਂ ਕਿਯਾ ਮੈਂ ਖੁਦ ਵੀਕ ਆ ਮੈਥ ਚ
ਅੱਛਾ- ਅਛਾ- ਅਛਾ। ਏਹੀ ਐ ਮਤਲਬ ਮੈਥ 'ਚ ਨਾ ਮੇਰਾ ਜਿਹੜਾ ਜ਼ਿਆਦਾ ਵੀਕ ਹੈ। ਨਾ ਔਹ ਮੇਰੀ ਔਹ ਹੈਗੀ ਹੈ, ਜਿਹੜੀ ਹੁੰਦੀ ਹੈ ਨਾ। ਐਕਸ ਵਾਈ ਜੇ ਹੁੰਦੇ ਨੇ ਐ ਜ਼ਿਆਦਾ ਵੀਕ ਨੇ, ਹਾਂ ਏ ਸੁਕੇਰ ਬੀ ਸੁਕੇਰ ਔਹੀ ਔਈ, ਔਈ।
ਇਹ ਫੋਰਮੂਲੇ ਤੇ ਇੱਕ ਫਿਜਿਕਸ ਨੀ ਸਮਝ ਆਉਦੀ ਮੈਨੂੰ ਤੇ।
ਤੇ ਅ ਹਾਂ ਅੱਛਾ -ਅੱਛਾ -ਅੱਛਾ। ਤੇ ਇੱਕ ਨਾ ਔ ਜਿਹੜਾ ਔਹ ਨਹੀਂ ਹੁੰਦਾ ਆਪਣਾ ਸਾਇਨ ਥੀਟਾ, ਕੋਸ ਥੀਟਾ ਜਿਹੜਾ ਹੁੰਦਾ।
ਹਮ।
ਮੈਨੂੰ ਇਹ ਬਿਲਕੁਲ ਮਤਲਬ ਮੇਰੇ ਸਿਰ ਤੋਂ ਨਾ ਉਤੇ ਜਾਂਦਾ ਮੈਂ ਸੋਚਦਾ ਪਤਾ ਨਹੀਂ ਟਿਊਸ਼ਨ ਲਾਵਾਂ ਨਾ ਲਾਵਾਂ।
ਟ੍ਰਿਗਨੋਮੀੈਟਰੀ ਤਾਂ ਬਿਲਕੁਲ ਵੀ ਨੀ ਸਮਝ ਆਂਦੀ।
ਨਾ ਨਾ ਮੈਨੂੰ ਤਾਂ ਬਿਲਕੁਲ ਨਹੀਂ ਆਂਦੀ ਭਾਜੀ।
ਤੇ ਤੁਸੀਂ ਕਿਸੇ ਫੀਲਡ ' ਹੋ ਮੈਡੀਕਲ ਵਿੱਚੋਂ ਹੋ ਇੰਜੀਨੀਅਰਿੰਗ ਹੋ ਕਿਦੇ ਚ ਹੋ।
ਨਹੀਂ ਨਹੀਂ ਮੈਂ 'ਪੀ ਸੀ ਐੱਮ 'ਲਿਤੀ ਹੈ।
ਨੋਨ ਮੈਡੀਕਲ।
ਹਾਂ ਨੋਨ ਮੈਡੀਕਲ।
ਤੇ ਔਦੇ ਅੱਗੇ ਸਕੋਪ ਕੀ ਹੈਗਾ ਮਤਲਬ?
ਸਕੋਪ ਮਤਲਬ ਇਹੀ ਹੈਗਾ ਜਿਵੇਂ ਮੈਂ ਮੈਥ 'ਚ ਚੰਗਾ ਪਾਸ ਹੋ ਗਿਆ। ਵਧੀਅਆ ਨੰਬਰ ਆ ਗਿਆ ਮੇਰੇ ਮੈਥ ਚ ਫਿਰ ਤਾਂ ਮੈਂ ਉਧਰ ਚਲਾ ਜਾਵਾਂਗਾ ਕਿੱਧਰ ਆਪਣਾ ਇੰਜੀਨੀਅਰ ਸਾਈਡ ਬੀਟੈਕ ਹੋ ਗਈ ਆਪਣੀ।
ਤੇ ਇੰਜੀਨੀਅਰਿੰਗ ਤਾਂ ਬਹੁਤ ਮੁਸ਼ਕਿਲ ਹੈ ਫਿਜਿਕਸ, ਕੇਮਿਸਟਰੀ, ਮੈਥ।
ਹਾਂ ਹਾਂ ਔਹ ਤਾਂ ਹੈਗੀ ਹੈ ਪਰ ਮੈਂ ਉਹੀ ਸੋਚਦੀ ਹਾਂ ਫਿਰ ਹੋਰ ਕੀ ਕਰਾਂ ਦੱਸੋ ਤੁਸੀਂ। ਦੂਜੀ ਗੱਲ ਜੇ ਮੈਂ ਨਹੀਂ ਕਰ ਪਾਇਆ ਫਿਰ ਮੈਂ ਬੀ ਫਾਰਮੇਸੀ ਕਰ ਲਾਂਗਾ ਹੋਰ ਕੀ।
ਅੱਛਾ- ਅੱਛਾ।
ਹਾਂਜੀ -ਹਾਂਜੀ ਤੇ ਤੁਹਾਡੀ ਕੀ ਸੋਚ ਹੈਗੀ ਵਸੇ ਕੀ ਕਰਨਾ ਚਾਹੀਦੈ।
ਮੈਥ ਨੂੰ ਵੀ ਟੋਪਰ ਹੋਉਣਾ ਚਾਹੀਦਾ ਹੈ ਸਭ ਤੋਂ ਮੇਨ ਹੈ ਫਿਜ਼ਿਕਸ ਐ। ਪਰ ਤਿੰਨ ਚਾਰ ਤਰ੍ਹਾਂ ਦੀ ਇੰਜੀਨੀਅਰਿੰਗ ਹੁੰਦੀ ਹੈ ਜਿਵੇਂ, ਮਕੈਨੀਕਲ, ਸਿਵਲ ਸੀ ਐੱਸ ਈ, ਹੋ ਗਈ ਤੁਹਾਡੀ ਇਲੈਕਟ੍ਰੀਕਲ ਇਲੈਕਟ੍ਰੀਕਲ ਦੀ ਤੇ ਫਿਜਿਕਸ ਮੈਥ ਬੋਤ ਜੈਦਾ।
ਅੱਛਾ ਜੀ
ਮੇਨ ਸਬਜੈਕਟ ਨੇ, ਸਿਵਲ ਇਚ ਮੇਰੇ ਖਿਆਲ ਮੈਥ ਏ ਪਤਾ ਨੀ ਹੋਰ ਕੋਈ।
ਸਿਵਲ ਵਿੱਚ ਮੈਥ ਹੈਗੀ ਭਾਜੀ ਬਹੁਤ ਜੈਦਾ ਹੈਗੀ ਮੈਥ ਸਿਵਲ ਵਿੱਚ।
ਹੁ ਤੇ ਮਕੈਨੀਿਕਲ ਇਚ ਮੇਰੇ ਖਿਆਲ ਪਤਾ ਨੀ।
ਮਕੈਨੀਕਲ ਵਿੱਚ ਘੱਟ। ਤਾਂ ਕਿ ਮੈਕੈਨੀਿਕਲ ਵਿੱਚ ਸਾਡੀ ਅਪਨੀ ਕੀ ਕਹਿੰਦੇ ਨੇ ਫਿਜ਼ਿਕਸ ਜ਼ਿਆਦਾ ਹੈਗੀ।
ਅੱਛਾ।
ਹਾਂਜੀ ਤੇ ਜਿਹੜੇ ਸਾਇੰਸਟ ਉਹ ਸਾਇੰਟਿਸਟ ਹੁੰਦੇ ਨੇ ਇਹਦੇ ਵਿਚ ਉਹ ਜ਼ਿਆਦਾ ਜ਼ਰੂਰੀ ਹੈਗੀ ਅਪਨੀ ਕੈ ਕੈਮਿਸਟਰੀ।
ਹੁ।
ਚਲੋ ਕੈਮਿਸਟਰੀ ਤਾਂ ਫੇਰ ਸਮਝ ਆਂਦੀ ਮੈਨੂੰ ਤੇ ਫਿਜ਼ਿਕਸ ਬਿਲਕੁਲ ਵੀ ਨਹੀਂ ਆਂਦੀ।
ਹਾਂਜੀ ਹਾਂਜੀ ਮੈਨੂੰ ਤਾਂ ਭਾਜੀ ਮੈਥ 'ਚ ਜ਼ਿਆਦਾ ਪ੍ਰੋਬਲਮ ਹੈਗੀ ਹੈ ਫਿਜ਼ਿਕਸ ਤਾਂ ਚਲੋ ਫਿਰ ਵੀ ਕਰ ਲੈਂਦੇ ਹਾਂ ਜੋੜ ਤੋੜ ਕੇ।
ਮੈਨ ਤਾਂ ਫਿਜੀਕਸ ਪਿਛਲੀ ਵਾਰ ਮੇਰੀ ਯੂਨਿਟ ਟੈਸਟ ਇਚ ਜੀਰੋ ਮਾਰਕਸ ਆਏ ਸੀ ਫਿਜੀਕਸ। ਇੱਕ ਹੈ ਸੀ ਸੋਰੀ ਇੱਕ
ਅੱਛਾ, ਅੱਛਾ, ਅੱਛਾ, ਅੱਛਾ।
ਤੀਹ ਨੰਬਰ ਦਾ ਟੈਸਟ ਹੁੰਦਾ ਨਾ। ਤਿੰਨ ਤਿੰਨ ਸੀ ਬਾਇਓ ਦੱਸ ਦੇ, ਕੇਮਿਸਟਰੀ ਦੱਸ ਦੇ, ਉਹ ਦੱਸ ਦੇ। ਤੇ ਤਿੰਨਾ ਇਚੋ ਮਤਲਬ। ਦਸ ਇਚੋ ਇੱਕ ਨੰਬਰ ਆਇਆ ਸੀ ਬਾਇਓ ਦੇ ਕਰਕੇ ਪਾਸ ਹੋਇਆ ਸੀ ਮੈਂ।
ਅੱਛਾ ਜੀ! ਮੈਂ ਵੀ ਮੈਂਥ ਤੇ ਥਰੀ ਅ ਲਾ ਲਓ ਮੈਥ ਦਾ ਸਾਡਾ ਵੀਹ ਨੰਬਰ ਦਾ ਹੁੰਦਾ ਨਾ ਟੈਸਟ।
ਹੁ ਉਹਦੇ ਚ ਮੇਰੇ ਹਰ ਵਾਰੀ ਮੇਰੇ ਨਾ ਦੋ ਸਾਲ ਦੇ ਸਟੀਕ ਮੰੰਨੀ ਆ ਮੈਂ ਲਗਾਤਾਰ ਫੇਲ ਹੋਗਾ ਮੈਥ ਇਚ ਤੇ ਫਾਈਨਲ ਇਚ ਆ ਕੇ ਮਤਲਬ ਅਸੈਂਸਮੈਂਟ ਲਾ ਕੇ ਕੁਛ ਫੇਰ ਪਾਸ ਹੁਨਾ। ਨਹੀਂ ਤੇ ਫਾਈਨਲ ਇਚ ਮਲਬ ਮੁਸ਼ਕਿਲ ਹੀ ਹੁੰਦਾ ਮੇਰਾ ਅੱਸੀ ਚੋ ਮਾਰਕ ਅੱਸੀ ਤੋਂ ਛੱੀ ਵੀ ਮਾਰਕਸ ਆਏ ਸੀ ਥੋੜੀ ਬਹੁਤੀ ਅਸੈਸਮੈਂਟ ਲੱਗੀ ਤਾਂ ਜਾ ਕੇ ਤੇਂਨਤੀ ਕਰੋਸ ਹੋਏ। ਇਨੀ ਗਲਾਂ ਤੋ ਫੇਲ ਹੋ ਗਿਆ ਸੀ ਉਸ ਟਾਈਮ।
ਤੇ ਤੁਸੀਂ ਇਹ ਦ ਦੱਸੋ ਕਿ ਮਲਬ ਕਿ ਜਿਵੇਂ ਵੀਹ ਨੰਬਰ ਦਾ ਹੋਇਆ ਤੇ ਮੇਰੇ ਖਿਆਲ ਸੱਤ ਨੰਬਰ ਤੇ ਪਾਸ ਹੁੰਦੇ ਨੇ ਵੀਹ 'ਚ ਤੇ ਮੇਰੇ ਸਤ। ਤੀ ਆਈ ਸੀ ਬਿਲਕੁਲ ਮੈਥ ਚ ਬਿਲਕੁਲ ਕੋਨੇ ਤੇ ਪਾਸ ਹੀ ਹੋਇਆ।
ਹੁ ਇੱਕ ਵਾਰੀ ਨਾ ਮੈਂ ਡਰਦਾ ਮੈਂ ਹਰ ਵਾਰੀ ਡਰਦਾ ਸੀ ਕਿ ਮੰਮੀ ਮੰਮੀ ਕਹਿਗੀ ਕਿ ਹਰ ਵਾਰੀ ਤੂੰ ਫੇਲ ਹੋ ਜਾਨਾ ਮੈਂਥ ਇਚ ਮੈਂਥ ਇਚ। ਤੇ ਮੈਂ ਕਹਿੰਦਾ ਸੀ ਭਗਵਾਨ ਜੀ ਮਲਬ ਹੋਰ ਕਿਸੇ ਅਹੁਦੇ 'ਚ ਮਤਲਬ ਘੱਟ ਮਾਰਕਸ ਆ ਜਾਏ ਪਰ ਮੈਂਥ ਇਚ ਪਾਸ ਹੋ ਜਾ
ਹਾਂਜੀ ਹਾਂਜੀ।
ਹੁ
ਇਹ ਤਾਂ ਗੱਲ ਹੈਗੀ ਹੈ। ਪਰ ਭਾਜੀ ਉਹੀਓ ਗੱਲ ਹੈ ਨਾ ਮਤਲਬ ਹਾਂਜੀ।
ਇੰਗਲਿਸ਼ ਠੀਕ ਹੈ ਤੁਹਾਡੀ
ਇੰਗਲਿਸ਼ ਵਧੀਆ ਹੈ ਇੰਗਲਿਸ਼ ਤਾਂ ਠੀਕ ਹੈ
ਇੰਗਲਿਸ਼ ਮੇਰੀ ਵੀ ਸਹੀ ਹੈਗੀ ਇੰਗਲਿਸ਼ ਇਚ ਤਾਂ ਮੇਰੇ ਘਰਵਾਲੇ ਸ਼ਿਕਾਇਤ ਕਰ ਹੀ ਨਹੀਂ ਸਕਦਾ ਕੋਈ ਇੰਗਲਿਸ਼ ਸਹੀ ਹੈ ਮੇਰੀ ਵਿੱਚ ਨਾ ਮੈਂ ਮਲਬ ਗਿਆ ਸੀ ਟਿਊਸ਼ਨ ਓਹ ਵਾਲੇ ਸਰ ਮਲਬ। ਸਹੀ ਸੀ ਬਿਲਕੁਲ ਬਿਲਕੁਲ ਹਰੇਕ ਵ ਵਾਵਲ ਸਭ ਕੁਛ ਸਮਝਾਂਦੇ ਸੀ। ਜਿਵੇਂ ਹੁੰਦੇ ਨੇ ਉਹ ਹੁੰਦੇ ਨੇ ਰੈਪੀਟੇਸ਼ਨ ਐਲੀਟਰੇਸ਼ਨ ਜਿਹੜੇ ਹੁੰਦੇ ਨੇ ਉਹ
ਹਾਂਜੀ ਹਾਂਜੀ ਹੁੰਦੇ ਨੇ ਹੁੰਦੇ ਨੇ
ਓਸਾ ਹਾਂ
ਅੱਸਾ਼ ਜੀ।
ਓ ਸਮਝਾ ਸੀ ਸਾਰਾ।
ਤੇ ਮੇਰਾ ਨਾ ਏੱਕ ਅ ਕੈਮਿਸਟ੍ਰੀ ਵਿੱਚ ਲੋਕਾਂਂ ਦੀ ਕਰ ਹੀ ਲੈਂਦੇ ਨੇ ਕਾਰ ਕੁਰਾਕੇ ਤੇ ਜਿਵੇਂ ਵੀ ਓਵੇਂ ਹੈਂ ਨੀ, ਕੈਮਿਸਟ੍ਰੀ ਜਿਵੇਂ ਸਾਡੇ ਮਤਲਬ ਕਿ ਵੀਹ, ਨੰਬਰ ਦਾ ਟੈਸਟ ਟੂਰ ਤੇ ਗੇਆਰਾਂ-ਬਾਰਾਂ ਆਈ ਕਰਨੇ ਨੇ ਕਰਕੂਰਾ ਕੇ ਹੂੰ
ਤੇ ਮਤਲਬ, ਐ ਜੇੜੇ ਪੜਾਂਦੇ ਨੇ ਨਾ ਫੋਰਮੂਲੇ ਮੈਥ ਦੇ ਏ ਸੇਕੈਰ, ਬੀ ਸਕੈਰ ਸਾਇੰਸ ਥੇਟਾ ਗੋਸ ਥੇਟਾ ਐ ਤੇ ਕਿਸੇ ਕੰਮ ਦੇ ਨੀ ਐ, ਮੈਥ ਚ ਜੇੜੀ ਚੀਜ ਕਾੰਮ ਦੀ ਏ ਓ ਸਿਰਫ ਨੇ ਚਾਰ ਚੀਜਾਂ ਪਲੱਸ, ਮਾਈਨਸ, ਮਲਟੀ ਸੈਂਪਰਟ, ਡਿਵਾਈਡ ਐਸ ਤੋਂ ਇਲਾਵਾ ਕੁੱਛ ਕੰਮ ਦਾ ਨੀ ਹੈਗਾ।
ਅੱਛਾ ਜੀ।
ਹੂੰ, ਤੇ ਸਾਇੰਸ ਤੇ ਪੂਰੀ ਹੈ ਈ ਐ, ਕਿਉਕਿ ਸਾਇੰਸ ਈਚ ਤੇ ਬਾਏਓ ਵੀ ਸਾਡੇ ਸ਼ਰੀਰ ਦੇ ਉੱਤੇ ਵੇ। ਕੈਮਿਸਟ੍ਰੀ ਨਾਲ ਤੁਸੀਂ ਬੋਤ ਕੁਛ ਕਰ ਸਕਦੇ ਓ, ਜਿਵੇਂ ਕੋਈ ਦੋ ਚੀਜ਼ਾਂ ਮਿਲਾ਼ ਕੇ ਏ ਆ ਮਲੱਬ ਕੋਈ ਤੇਆਰ ਕੀਤਾ ਜਿਨੇ ਕੈਮਿਸਟ੍ਰੀ ਅਤੇ ਫਿਜਿ਼ਕਸ, ਮਾਸਟਰੀ ਕਢ ਨਾ ਮਤਲਬ ਜ਼ਿੰਦਗੀ ਚ ਬੋਤ ਕੰਮ ਆ ਹੁੰਦਾ।
ਹਾਂਜੀ-ਹਾਂਜੀ, ਪਰ ਵੇਖੋ ਜਿਵੇਂ ਐਗਜ਼ਾਮ ਹੋਂਦੇ ਨੇ ਓਨਾਂ 'ਚ ਸਾਰਾ ਮੈਥ ਦਾ ਤਾਂ ਸਾਇੰਸ ਕੋਰਸ ਦੇ ਲੇ ਜਾਂਦੇ।
ਹੂੰ, ਕਿਉਂਕਿ ਫਿਜਿਕਸ ਤੇ ਸਾਡੀ ਹਰ ਜਗਾ ਹੈਗੀ ਏ ਵੇਖੋ ਕਿੱਥੇ ਆਵਾਜ਼ ਚੱਲ ਰਈ ਐ ਫਿਜਿਕਸ ਤੇ ਹਰ ਚੀਜ ਜੋ ਵੀ ਹੋ ਰਈ ਐ ਓ ਫਿਜਿਕਸ ਤੇ
ਤੇ ਤੁਸੀਂ ਐ ਸਮਜ ਲੋ ਜੇੜਾ ਫੇਲ ਹੋ ਗੇਆ ਆਪਾਂ ਮੈਥ ਵਿੱਚ ਫੇਰ ਓਸ ਮਲਬ ਗਏ ਆਪਾਂ ਸਾਰੇ ਓਦੇ ਸਬਜੈਕਟ ਵਿੱਚ ਈ, ਹੋਣ ਮੈਂਥ ਚ ਫੇਲ ਹੋ ਗਏ ਤੇ ਰੀਹ ਤਾਂ ਓ ਓਦੀ ਵੀ ਬਣਨੀ ਪਊਗੀ, ਮਤਲਬ ਪਾਸ ਤਾਂ ਸਾਰੇਆਂ 'ਚ ਈ ਹੋਨਾ ਚਈਦਾ ਤਾਂ ਜਾ ਕੇ ਹੋਊਗਾ ਕੰਮ ਤਾਂ।
ਹੂੰ।
ਹੂੰ, ਤੇ ਮੈਂ ਮਲਬ ਸੋਆ ਟੂਸ਼ਨ ਲੈਲਾ ਫੇਰ ਮੈਂ ਸੋਚੇਆ ਚੱਲ ਨਈ ਕੋਈ ਗਾੱਲ ਨਈ ਮੈਂ ਯੂਟਿਊਬਤੇ ਪੜਲੂ ਯੂਟੂਊਬ ਵੀ ਆੱਜੱ-ਕਾੱੱਲ ਵੈੇ ਆਂਦੇ ਨੇ ਨਾ ਵੀੜੀਓ
ਹੂੰ, ਹੂੰ ਦੋ-ਦੋ, ਤਿੰਨ-ਤਿੰਨ ਘੰਟੇ ਦੀ ਵੀੜੀ ਆਂਦੀ ਓ ਵੇਖ ਮਲਬ ਬੱਸ ਏਕ ਵਾਰੀ ਸਮਝ ਆਰੇਆ
ਮਲਬ, ਹਾਂਜੀ। ਕਿ ਤੁਆਡੇ ਸਮਝ ਤੋਂ ਮਲਬ ਕੇੜਾ ਵਦੀਆ ਹੋ ਜਾਂਦਾ, ਟਊਸ਼ਨ ਵਦੀਆ ਹੁੰਦੀ ਏ ਯਾ ਫੇਰ ਯੂਟਿਊਬ 'ਤੇ ਪੜ੍ਹਣਾ ਓ ਵਦੀਆ ਹੋਊਗਾ?
ਵੇਖੋ ਟੂਸ਼ਨ ਤੇ ਤਾਂ ਵਦੀਆ ਹੋਏਗੀ ਜਾਂ ਮਲਬ ਟੀਚਰ ਵਦੀਆ ਹੋਏਗਾ ਬ ਬੱਚੇ ਘਾੱਟ ਹੋਨਗੇ ਮਤਲਬ ਬੱਚੇ ਵੀ ਪੜ੍ਹਨ ਵਾਲੇ ਹੋਣਗੇ, ਹੁਣ ਤਾਂ ਮਤਲਬ ਜਮਾਨਾ ਈ ਐਸਾ ਚੱਲ ਬੱਚੇ ਵੀ ਬੰਕ ਮਾਰਦੇ ਪਏ ਨੇ, ਮੈੜਮਾਂ ਵੀ ਬਸ ਫੀਸ ਲਈ ਪੜਾ ਰਿਆਂ ਨੇ ਪੈਲੇ ਹੁੰਦਾ ਕਿਉਂਕਿ, ਹਾਂ ਵੀ ਮੈਡਮਾ ਨੂੰ ਟੈਨਸ਼ਨ ਹੁੰਦੀ ਸੀਗੀ, ਮੈਨ ਮੈਂ ਇੱਕ-ਦੋ ਮ੍ਹੀਨੇ ਪੈਲੇ ਸਾਰਾ ਸਿਲੇਬਸ ਰਿਕਵਰ ਕਰਾ ਦੇਨੈ। ਹੁਨ ਤੇ ਕੀ ਏ ਬਸ ਮੈਂ ਤਾਂ ਮਲਬ ਬੱਚੇਆਂ ਨੂੰ ਕੈਂਦੀ ਏਨਾ ਨਾ ਤੁਹਾਨੂੰ ਦਸ-ਪੰਦਰਾਂ ਦਿਨ ਪੈਲੇ ਅਪਨੇ ਨੋਟਸ ਦੇ ਦਾਂਗੀ, ਹੰਡਰੇੜ ਪਰਸੈਂਟ ਪੇ ਪਰ ਓਦੇ ਚੀ ਹੈਗਾ, ਹੁਨ ਐ ਗਾੱਲ ਏ ਕੋਈ। ਹੂੰ, ਤੇ ਬੱਚੇ ਮਲਬ, ਓ ਨੋਟਸ ਨਾਲ ਸਿਰਫ ਪਾਸਿੰਗ ਮਾਰਕਸ ਲੇਆ ਸਕਦੇ ਨੇ ਓ ਵੀ ਅਸੈਸਮੈਂਟ ਲਾ ਕੇ, ਤੇ ਓਨੇ ਮਾਂ ਪੇਓ ਖੁੱਸ਼ ਰੈਂਦੇ ਨੇ ਹਾਂ ਕਿ ਵੀ ਸਾਡਾ ਮੁੰਡਾ ਪਾਸ ਹੋ ਗੇਆ।
ਅ, ਹਾਂਜੀ। ਅਤੇ ਦੂਜਾ ਇੱਕ ਗੱਲ ਹੈਗ ਵੀ ਹੈਗੇ ਨੇ ਜੇੜੇ ਐਪ ਵੀ ਚੱਲ ਪਏ ਨੇ, ਅ ਮਤਲਬ ਅਨ ਅਕੈੜਮੀ ਤੇ ਯੂ ਡੀ ਮੀ, ਐਦੇ 'ਚ ਵੀ ਮੇਰੇ ਖੇਆਲ ਹੁੰਦੈ ਨੇ ਐਪ ਅ ਪੜਾਂਦੇ ਨੇ ਮੈਥ ਵਗੈਰਾ ਹੈ ਨਾ?
ਹੂੰ, ਸਾਬ ਤੋਂ ਵਦੀਆ ਹੈ ਨੈਕਸਟ ਟੋਪਰ ਪ੍ਰਸ਼ਾਂਤ ਤੁਹਾਨੂੰ ਪਤਾ ਈ ਹੋਨਾ ਦਸਵੀਂ ਤੱਕ ਈ ਪੜਾਂਦਾ। ਪਰ-ਪਰ ਓਨੇ ਨਾ, ਹੂੰ। ਮੈਂ ਨਾ ਮਤਲਬ ਜਦ ਮੇਰੇ ਬੋੜ ਦੇ ਪੇਪੱਰ ਸੀ ਨਾ, ਮੈਂ ਕਿਓ ਮੈਂ ਝੂਠ ਨੀ ਬੋਲਨਾ ਮੈ ਟੈਂਨਸ਼ਨ ਤੇ ਸੀ ਨੀ ਕੋਈ, ਮੈਂ ਹਾਰ ਚੀਜ਼ ਦੀ ਟੈਂਸ਼ਨ ਨੀ ਲੈਂਦਾ ਕਿਸੇ ਵੀ ਚੀਜ਼ ਦੀ ਚਾਹੇ ਬੋੜ ਦੇ ਹੋਨ ਲੋਕੀ-ਲੋਕੀ ਨਾ ਡਾਰ ਪੈਦਾ ਕਰਦੇ ਨੇ ਬੰਦੇ ਚ ਕਿ ਹਾ ਬਈ ਬੋੜ ਦੇ ਪੇਪਰ ਨੇ ਤੂੰ ਪਾੜ ਕੇਓ ਨਈ ਰੇਆ, ਮੈਂ ਤੇ ਸਾਰਾ ਸਾਲ ਖੇਲੇਆ ਸੀ ਕ੍ਰਿਕੇਟ ਲਾਸਟ ਦੇ ਦਾਸ-ਪੰਦਰਾਂ ਦਿਨ ਪੜੇਆ ਸੀ ਪੂਰਾ। ਪੂਰਾ ਮਤਲਬ ਨੈਕਸਟ ਉਪਰ ਨਾਲ ਜੀ। ਉਹਦੀ ਵੀਡੀਓ ਵੇਖੀ ਮ ਸ਼ੋਟ ਮਤਲਬ ਦਸ- ਪੰਦਰਾਂ ਦਿਨ ਵਿੱਚ ਵੇਖ ਲੋਓ। ਮਤਲਬ ਠੀਕ ਨੇ ਵਧੀਆ ਆ ਗਏ ਨੇ।
ਅੱਛਾ ਜੀ ਤੇ ਉਹ ਮੈਂਥ ਹੀ ਪੜ੍ਹਾਉਂਦਾ ਹੈ ਆਪਣਾ
ਨਹੀਂ- ਨਹੀਂ। ਉਹ ਤੇ ਸਾਇੰਸ ਪੜ੍ਹਾਉਂਦੇ ਨੇ ਉਹਨਾਂ ਦੀ ਮੈਨੂੰ ਸਾਇੰਸ ਇੰਨੇ ਵਧੀਆ ਸਮਝ ਆਈ। ਤੇ ਉਹਨਾਂ ਦੇ ਮਤਲਬ ਪੂਰਾ ਬੈਚ ਹੈਗਾ ਨਾ। ਉਹ ਹੋਰ ਕੋਈ ਟੀਚਰ ਪੜ੍ਹਾਉਂਦਾ ਹੈ।
ਅੱਛਾ, ਅੱਛਾ, ਅੱਛਾ, ਅੱਛਾ। ਅੱਛਾ ਉਹ ਮੈਥ ਪੜ੍ਹਉਂਦਾ ਅਤੇ ਉਹ ਵੀ ਵਧੀਆ ਪੜ੍ਹਾਉਂਦਾ ਏ।
ਹੂੰ
ਚਲੋ ਫਿਰ, ਉਹਦੇ ਤੇ ਲਾ ਲਾਂਗਾ ਮੈਂ ਕਲਾਸ। ਮੈਂ ਇਹ ਚਾਹੀਦਾ। ਮੈਂ ਕਿਹਾ ਮੈਥ 'ਚ ਚੱਲ ਘੱਟ ਤੋਂ ਘੱਟ ਪਾਸ ਤੋਂ ਹੋ ਜਾਵਾਂ।
ਐਸ-ਐਸ ਟੀ ਬਿਲਕੁਲ ਵੀ ਨੀ ਆਦੀ ਸੀ। ਤੁਸੀਂ ਮੰਨੋਗੇ ਉਹਨਾਂ ਦੇ ਟੀਚਰਾਂ ਨੇ ਨਾ ਇਹ ਦੱਸਦਾ ਸੀ ਕਿ, ਇਹ ਕੁਸ਼ਨ ਆਏਗਾ ਪੱਕਾ ਆਏਗਾ। ਉਹ ਆਇਆ ਸੀ ਪੰਜ- ਪੰਜ ਮਾਰਕਸ ਦੇ ਉਹਨਾਂ ਤੇ ਪੰਜ -ਪੰਜ ਮਾਰਕਸ ਤੇ ਕੁਸ਼ਚਨ ਕਰਕੇ ਨਾ ਮੈਂ ਪਾਸ ਹੋਇਆ। ਹੁਣ ਵੇਖ ਲੋ ਐਸ ਐਸ ਟੀ ਚ ਮੇਰੇ ਘਰ ਵਾਲਿਆ ਨੂੰ ਬਿਲਕੁਲ ਅਮੀਦ ਨ ਨਹੀਂ ਸੀ ਕਿ ਮੈਂ ਪਾਸ ਹੋ ਜਾਵਾਂ। ਉਹਨਾਂ ਨੇ ਤਿੰਨ-ਤਿੰਨ-ਪੰਜ ਪਜ ਮਾਰਕਸ ਦੇ ਕੁਸ਼ਚਨ ਦੱਸਦੇ ਸੀ ਪਰ ਉਹ ਆਏ ਸੀ ਜ਼ਰੂਰ ਆਏ ਸੀ।
ਅੱਛਾ ਚਲੋ ਵੇਖਦਾ ਮੈਂ
ਮੈਂ ਹਲੇੇ ਵੀ ਅਹਿਸਾਨ ਮੰਨਨਾ। ਉਹਨ ਟੀਚਰਾਂ ਦਾ ਹਾਂ ਵੀ ਉਹਨਾਂ ਨੇ ਕਰਕੇ ਮੈਂ ਪਾਸ ਹੋਇਆ।
ਹਾਂਜੀ। ਕੋਈ ਨਹੀਂ ਮੈਂ ਨਾ ਕੱਲ੍ਹ ਉਹਦੀ ਕਲਾਸ ਲਾਵਾਂਗਾ। ਫਿਰ ਸਟਾਰਟ ਕਰਾਂਗਾ, ਉਹਦੀ ਕਲਾਸ ਲਾਉਣੀ। ਠੀਕ ਹੈ ਓਕੇ, ਸਤਿ ਸ਼੍ਰੀ ਅਕਾਲ ਜੀ ਵੀਰ ਜੀ।